ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ।
ਹੈਲੋ ਹੈਲੋ ਆਵਾਜ਼ ਨੀ ਆ ਰਹੀ।
ਹੈਲੋ, ਹਾਂਜੀ ਸਾਸਰੀ
ਆਵਾਜ਼ ਈ ਨੀ ਆ ਰਹੀ। ਕਰਾਂ ਦੁਬਾਰਾ।
ਹੈਲੋ
ਕਦੇ ਤੈਨੂੰ ਆਵਾਜ ਆ ਰਹੀ ਹੈਲੋ
ਹੈਲੋ, ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਬਾਹਰ ਪਈਆ। ਹੈਲੋ, ਹਾਂਜੀ ਵਧੀਆ ਵਧੀਆ, ਵਧੀਆ ਤੁਸੀਂ ਸੁਣਾਓ।
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਵਾਜ਼ ਆ ਰਹੀ
ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਕਾਲ।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
ਬਸ ਵਧੀਆ-ਵਧੀਆ।
ਹੋਰ ਕੀ ਕਰਦੇ ਤੁਹਾਡੀ ਆਵਾਜ਼ ਈ ਨੀ ਆ ਰਹੀ ਸੀ।
ਬਸ ਬੈਠੇ ਸੀ ਤੁਸੀਂ ਦੱਸੋ।
ਬਸ ਅੱਜ ਨਾ ਮੈਂ ਅਸੀਂ ਪ੍ਰੋਗਰਾਮ ਬਣਾਇਆ ਸੀ ਆਪਣਾ, ਪਟਨਾ ਸਾਹਿਬ ਜਾਣ ਦਾ ਤੇ ਮੈਂ ਕਿਹਾ ਚਲੋ ਦੀਦੀ ਨੂੰ ਪੁੱਛਾਂ ਬਈ ਚੱਲੋਗੇ ਨਾਲ ਪੂਰੀ ਸੰਗਤ ਚੱਲੀ ਐ ਆਪਣਾ ਬੀ ਟੂ ਡੱਬਾ ਅਸੀਂ ਬੁੱਕ ਕਰਾਇਆ।
ਅੱਛਾ ਅੱਛਾ ਅੱਛਾ ਕੋਈ ਨੀ ਕੋਈ ਨੀ ਚੱਲਪਾਂਗੇ ਅਸੀਂ ਨਾਲ।
ਹਾਂ ਬਸ ਮੈਂ ਏਹੀ ਪੁੱਛਣਾ ਸੀ। ਆਪਣਾ ਲੰਗਰ ਪਾਣੀ ਦੀ ਸੇਵਾ ਵੀ ਸਭ ਸਾਡੇ ਇਥੇ ਸੁਸਾਇਟੀ ਹਰ ਮੈਦਾਨ ਫਤਿਹ ਆਪਣੇ ਸਿੱਖ ਭਰਾ ਹੀ ਨੇ, ਤੇ ਉਹਨਾਂ ਵੱਲੋਂ ਲੰਗਰ ਦੀ ਸੇਵਾ ਏ ਤੇ ਉਹ ਕਹਿੰਦੇ ਸੀਗੇ ਬਈ ਆਪਣਾ ਜਿੰਨੀ ਹੋ ਸਕੇ ਸੰਗਤ ਇਕੱਠੀ ਕਰੋ, ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਹੀ ਪੁੱਛ ਲਈਏ ਬਈ ਜਾਂਦੇ ਨੇ ਕਿ ਨਹੀਂ।
ਹਾਂ-ਹਾਂ ਚੱਲ ਪਾਾਂਗੇ ਜੀ ਚੱਲੋ-ਚੱਲੋ। ਕਦੋਂ ਜਾਣਾ ਏ ਵੀ ਦੱਸੋ?
ਮੈਂ ਤੁਹਾਨੂੰ ਕਿਹਾ ਆਪਾਂ ਜਾਣਾ ਵੀਹ ਜੂਨ ਨੂੰ।
ਅੱਛਾ ਅੱਛਾ ਬੜੀ ਗਰਮੀ ਹੋਏਗੀ ਉਦੋਂ ਤੇ
ਨਹੀਂ ਭੈਣ ਜੀ ਦੇਖੋ ਕੀ ਗਲ ਏ ਗੁਰੂ ਅਰਜਨ ਦੇਵ ਜੀ ਦਾ ਨਾ ਅਹ ਗੁਰਪੁਰਾਬ ਵੀਏ ਤੁਹਾਨੂੰ ਪਤਾ ਹੈਨਾ ਸ਼ਹੀਦੀ ਅਹ ਹੈਨਾ ਤੇ ਅਸੀਂ ਉੱਥੇ ਉਹ ਕਹਿੰਦੇ ਉੱਥੇ ਦੇਖਣ ਵਾਲਾ ਹੁੰਦਾ ਹੈ ਨਜ਼ਾਰੇ ਨੇ ਮਤਲਬ ਹੈਨਾ ਗਰਮੀ ਤਾਂ ਦੇਖੋ ਸ ਸਦਾ ਹੀ ਰਹਿਣੀ ਹੈ ਹੈਨਾ ਦੋ
ਉਹ ਤੇ ਹੈ ਗਰਮੀ ਤੇ ਬੜੀ ਜ਼ਿਆਦਾ ਹਾਂ
ਅਸੀਂ ਬੁੱਕ ਕਰਾ ਤੇ ਰੂਮ ਸਾਡੇ ਉੱਥੇ ਬੁੱਕ ਨੇ ਏ ਸੀ ਵਾਲੇ
ਚਲੋ ਵਧੀਆ ਵਧੀਆ ਚੱਲ ਪਾਂਗੇ ਜੀ ਹਮ
ਮੈਂਬਰ ਅਲਾਊਡ ਨੇ ਤੇ ਅਸੀਂ ਉਸ ਹਿਸਾਬ ਨਾਲ ਨਾ ਮਤਲਬ ਪੂਰਾ ਕੋਚ ਹੀ ਸਾਡਾ ਐ ਅਸੀਂ ਸਭ ਦੇ ਆਧਾਰ ਕਾਰਡ ਵਗੈਰਾ ਦੀ ਫੋਟੋ ਤੁਸੀਂ ਵੀ ਭੇਜ ਦੇ ਨਾ ਫੇਰ ਅਸੀਂ ਅੱਗੇ ਭੇਜਣੀ ਆ ਉਸ ਹਿਸਾਬ ਨਾਲ ਉਹ ਫਿਰ ਤੁਹਾਨੂੰ ਕਮਰੇ ਦੇ ਦੇਣਗੇ
ਠੀਕ ਹੈ ਠੀਕ ਹੈ ਠੀਕ ਹੈ ਕੋਈ ਨੀ ਕੋਈ ਨੀ
ਹਾਂਜੀ ਬਾਕੀ ਜੇ ਤੁਹਾਡੇ ਘਰੋਂ ਕਿਸੇ ਨੇ ਜਾਣਾ ਹੋਏ ਹੈਨਾ ਤੁਹਾਡੇ ਆਸ ਪੜੋਸ ਤੁਹਾਡਾ ਕੋਈ ਮਤਲਬ ਰਿਸ਼ ਰਿਸ਼ਤੇਦਾਰ ਹੋਣ ਤੇ ਤੁਸੀਂ ਜ਼ਰੂਰ ਮੈਨੂੰ ਦੱਸੋ ਸਾਨੂੰ ਦੇ ਵੱਲੋਂ ਸੇਵਾ ਹੀ ਸਮਝੋ ਐ
ਚਲੋ ਕੋਈ ਨੀ ਜੀ ਕੋਈ ਨੀ ਜੀ ਕਰ ਲਾਂਗੇ ਜੀ ਬਾਕੀ ਸਾਡੇ ਲਾਇਕ ਕੋਈ ਸੇਵਾ ਹੋ ਤੇ ਦੱਸੋ
ਬਸ ਇਹੀ ਸੇਵਾ ਕਿ ਤੁਸੀਂ ਬਈ ਸਾਡਾ ਸਹਿਯੋਗ ਦਿਓ ਤੁਸੀਂ ਸਾਡੇ ਨਾਲ ਚੱਲੋ
ਠੀਕ ਹੈ ਜੀ ਠੀਕ ਹੈ ਜੀ ਪੂਰਾ
ਬਦ ਤੇ
ਠੀਕ ਹੈ ਠੀਕ ਹੈ ਜੀ
ਹਨਾ ਕਿਉਂਕਿ ਆਪਣਾ ਦੇਖੋ ਆਪਣੇ ਸਿੱਖ ਭੈਣ ਆਪਰਾ ਨਾ ਲਾਉਣਗੇੇ
ਹਾਂ ਉਹ ਤੇ ਫੇਰ ਹੈ ਹਮ ਤੇ ਅਲੱਗ ਹੀ ਹੋ ਜਾਂਦਾ ਹੈ ਸੰਗਤ ਸਾਰੀ ਹੀ ਹੋਏ ਤੇ ਫਿਰ ਮਜ਼ਾ ਵੀ ਆਉਂਦਾ ਗੁਰੂ ਘਰ ਜਾਂਦਿਆਂ
ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਅ ਪਟਨਾ ਹਜ਼ੂਰ ਸਾਹਿਬ ਗਏ ਸੀ। ਸਾਰੀ ਆਪਣੀ ਸੰਗਤ ਹੀ ਸੀ ਮੈਂ ਕਹਿੰਦਾ ਇੰਨਾ ਆਨੰਦ ਆਇਆ ਇੰਨਾ ਆਨੰਦ ਕਿ ਬਸ ਸਾਰੀ ਸੰਗਤ ਹੀ ਮਨੋਈ ਜਾ ਰਹੀ ਹੈ ਸਭ ਕਹਿੰਦੇ ਕਿ ਬਈ ਤੁਸੀਂ ਪਟਨਾ ਸਾਹਿਬ ਲੈ ਚਲੋ ਪਟਨਾ ਸਭ ਲੈ ਚਲੋ ਮੈਂ ਕਿਹਾ ਚਲੋ ਭਈ ਤੇ ਐਤਕੀ ਨਾ ਅਸੀਂ ਸਲਾਹ ਬਣਾ ਹੀ ਲਿੱਤੀ ਮੈਂ ਕਿਹਾ ਚਲੋ ਚੱਲਣੇ ਆ।
ਨਹੀ ਚੰਗਾ ਕੀਤਾ ਵਧੀਆ ਕੀਤਾ।
ਹਾਂ ਅਸੀ ਬਾਕੀ ਜੀ ਵੀ ਨਾਲ ਲੈ ਚੱਲੇ ਆ। ਉਹ ਆਪਣਾ ਕੀਰਤਨ ਕਰਨਗੇ ਰਸਤੇ ਚ ਹੈਨਾ
ਹਾਂ ਹਾਂ ਹਾਂ ਦਾ ਜ਼ਿਆਦਾ ਵਧੀਆ ਹੈ ਹੋਰ
ਤੇ ਐ ਵੀ ਰੱਖ ਲੈਣੇ ਆ ਹਨਾ ਸਾਰੀ ਤਿਆਰੀ ਬਸ ਮੇਰੇ ਸਿਰ ਤੇ ਹੀ ਹੈ ਬਸ ਸਬ ਨੂੰ ਮੈਂ ਹੁਣ ਫੋਨ ਕਰ ਰਿਹਾ ਰੋਜ਼
ਅੱਛਾ ਅੱਛਾ ਵਧੀਆ ਵਧੀਆ ਚੱਲ ਪਾਗੇ ਜੀ ਚੱਲ ਪਾਂਗੇ। ਹੂੰ ਹੋਰ ਬਾਕੀ ਹੋਰ ਸੁਣਾਓ।
ਵਧੀਆ ਅੱਜ ਅਸੀਂ ਕੜੀ ਚੌਲ ਬਣਾਏ ਸੀ। ਤੇ ਮੈਂ ਕਿਹਾ ਹੁਣੇ ਰੋਟੀ ਹਾਂ ਰੋਟੀ ਜੀ ਬਸ ਖਾਣੀ ਸੀ ਤੇ ਮੈਨੂੰ ਤੁਹਾਡੀ ਨਾ ਯਾਦ ਆ ਰਹੀ ਸੀ ਦੇਖੋ ਤੁਸੀਂ ਨਾਲੇ ਹੀ ਫੋਨ ਕਰ ਲਿਆ। ਕਿੰਨੀ ਮਤਲਬ ਅੱਜ ਕੱਲ ਸ ਬ ਵਧ ਆ ਹੈ ਦੇਖੋ ਦਿਲੋਂ ਯਾਦ ਕਰੋ ਬੰਦਾ ਨਾਲੇ ਕੋਲ।
ਦਿਲੋਂ ਯਾਦ ਕਰੋ ਨਾ ਤੇ ਫੇਰ ਬੰਦਾ ਕਰ ਲੈਂਦਾ।
ਹਾਂਜੀ ਹਾਂਜੀ
ਓ ਤੇ ਹੈ। ਬਸ ਵਧੀਆ ਬੈਠੇ ਸੀ ਮੈਂ ਕਿਹਾ ਚਲੋ ਫ਼ੋਨ ਕਰੀਏ ਉਹਨਾਂ ਨੂੰ ਮੈਂ ਕਿਹਾ ਪੁੱਛ ਲੈਂਣੇ ਵ ਕੀ ਹਾਲ ਚਾਲ ਹੈ। ਤਾਂ ਕਰਕੇ ਬਸ ਕਰਨ ਲੱਗੀ ਸੀ। ਫੇਰ ਕੋਈ ਆ ਗਿਆ ਫੇਰ ਫਿਰ ਹੁਣ ਕੀਤਾ। ਹੁਣ ਪਹਿਲੇ ਤਾਂ ਕਰਨ ਲੱਗੇ ਸੀ ਮੈਂ
ਅੱਛਾ ਅੱਛਾ ਫਿਰ ਹੋਣ ਕੀ ਬਣਾਇਆ ਅੱਜ
ਬਸ ਹੁਣ ਅਸੀਂ ਉਹ ਬਣਾਏ ਨੇ ਘਏਦੇ ਕੋਫ ਹੁੰਦੇ ਨਾ
ਹਾਂ ਉਹ ਬਣਾਇਆ ਨੇ ਅਸੀਂ ਅਜ
ਹੈਲੋ ਮੈਂ ਕਿਹਾ ਗੈਸ ਤੇ ਬਣਾਏ ਜੇ ਚੁੱਲੇ ਦੇ ਬਣਾਏ ਨੇ ਅਜ ਕੱਲ ਸੁਣਿਆ ਤੁਸੀਂ ਚੁੱਲੇ ਤੇ ਸਬੀਆਂ ਬਣਾ
ਚੁੇਲੇ ਤੇ ਵੀ ਬਣਾ ਲੳ ਗੈਸ ਤੇ ਵੀ ਬਣਾ ਲਈਦਾ ਹੈ
ਸਵਾਦ ਹੀ ਬੜਾ ਹੈ
ਚੁੇਲੇ ਤੇ ਤੇ ਫੇਰ ਮਜ਼ਾ ਹੀ ਹੋਰ ਹੁੰਦਾ ਜੇ
ਹਾਂਜੀ ਹਾਂਜੀ ਅਗੇ ਮੈਂ ਸੁਣਿਆ ਤੁਸੀਂ ਸਿੰਧੀ ਕੜੀ ਬਣਾਈ ਸੀ ਤੁਸੀਂ ਭੇਜੀ ਨੀ ਸਾਡੇ ਵੱਲ
ਤਾਂ ਉਹ ਧਿਆਨ ਹੀ ਨੀ ਰਿਹਾ ਮੈਂ ਨੀ ਤਾ
ਦੇਖੋ ਤੁਹਾਨੂੰ ਅਸੀਂ ਸਪੈਸ਼ਲ ਕਿਹਾ ਸੀ ਕਿ ਇਹ ਸਾਨੂੰ ਖਵਾੳ
ਤੁਸੀਂ ਹੁਣ ਹੁਣ ਹੁਣ ਆ ਜਾਓ ਨਾ ਅਸੀਂ ਹੁਣ ਬਣਾ ਲੈਂਦੇ ਹਾਂ
ਦੇਖੋ ਤੁ ਦੇਖੋ ਤੁਸੀਂ ਪਕੀ ਗੱਲ ਕਰੋ ਜੇ ਤੁਸੀਂ ਬਣਾਓਗੇ ਤਾਂ ਹੀ ਮੈਂ ਆਵਾਂ ਕਿਉਂਕਿ ਦੇਖੋ ਮੇਰਾ ਬੁਟੀਕ ਇਹ ਹੈ ਨਾ ਮੈਂ ਕੰਮ ਵਗੈਰਾ ਛੱਡ ਕੇ ਆਵਾਂ ਹਾਂ ਹਾਂ ਜੀ ਬਿਲਕੁਲ ਜੀ ਦੋ ਟੇਲਰ ਰੱਖੇ ਨੇ ਕਾਰੀਗਰ ਮੇਰੀ ਸਿੰਪਲ ਸੂਟ ਦੀ ਸਾਢੇ ਪੰਜ ਸੌ ਸਟਿਚਿੰਗ ਹੈ ਜੀ ਪੈਂਟ ਵਾਲੇ ਦੀ
ਤੇ ਅਗਰ ਭੈਣ ਕੱਲੀ ਸੁਆਣੀ ਹੌਏ
ਕੱਲੀ ਪੈਂਟ ਦੇ ਤਿੰਨ ਸੌਏ
ਅੱਛਾ ਅੱਛਾ ਵਧੀਆ ਵਧੀਆ ਮੇਰੇ ਪਏ ਸੀ ਨਾ ਦੋ ਤਿੰਨ ਸੂਟ ਮੈਂ ਦੇਖਦੀ ਪਈ ਸੀ ਮੈਂ ਕਿਹਾ ਕੋਈ ਮਿਲੇ ਕੋਈ ਅੱਛਾ ਸਟਿਚਿੰਗ ਕਰਨ ਵਾਸਤੇ ਬੁਟੀਕ ਕੋਈ ਵਧੀਆ ਹੋਵੇ ਤੇ ਮੈਂ ਕਰਵਾਵਾਂ ਤੇ ਉਹੀਓ ਫੇਿਰ ਵੇਖ ਵੇਖਦੇ ਮੈਨੂੰ ਫਿਰ ਹਣਾ ਟੈਮ ਆ ਗਿਆ ਮੈਂ ਕਿਹਾ ਮੈਨੂੰ ਕੋਈ ਮਿਲਦਾ ਤੇ ਹੈ ਨੀ ਪਿਆ
ਨਹੀਂ ਤੁਸੀਂ ਸਾਡੇ ਬੁਟੀਕ ਤੇ ਭੇਜ ਦੋ
ਠੀਕ ਆ ਮੈਂ ਤੁਹਾਡੇ ਕੋਲ ਭੇਜ ਦਾਂਗੀ ਹੁਣ ਤੁਹਾਡੇ ਜ ਘਰ ਹੋਇਆ ਤੇ ਮੈਂ ਤਾਂ ਮੈਂ ਕਿਹਾ ਚੱਲ ਮੈਂ ਇਹਨਾਂ ਨੂੰ ਭੇਜਦੇ ਨੇ ਮੈਨੂੰ ਦਿਮਾਗ ਚ ਸਕਿੱਪ ਹੋ ਗਿਆ ਸੀ ਕਿ ਮੈਂ ਭੇਜਣਾ ਵੀਨ ਤੁਹਾਨੂੰ
ਆਪਣੇ ਆਪਣੇ ਦੇ ਕੰਮ ਆਉਂਦੇ ਨੇ ਭੈਣ ਜੀ
ਉਹ ਤਾਂ ਫੇਰ ਹੈ ਨਹੀਂ ਨਹੀਂ ਤੁਹਾਨੂੰ ਮੈਂ ਭੇਜਾਂਗੀ ਸੂਟ ਆਪਣੇ ਦੋ ਤਿੰਨ ਹੈਗੇ ਜੇ ਸੂਟ ਪਜਾਮੇ ਆਲੇ ਬਣਾ ਦਿਆ ਜੇ ਇੱਕ ਅੱਧਾ, ਤੇ ਇੱਕ ਪੈਂਟ ਵਾਲਾ ਬਣਾ ਦਿਆ ਜੇ।
ਅੱਛਾ ਜੀ, ਲੋਰ ਲੋਅਰ ਪਜਾਮੇ ਪਾਉਂਦੇ ਆ ਨਾ?
ਹਾਂ ਮੈਂ ਮਤਲਬ ਨਾ ਜ਼ਿਆਦਾ ਲੂਜ ਹੋਣ ਤੇ ਨਾ ਜ਼ਿਆਦਾ ਟਾਈਟ ਹੋ ਮੀਡੀਅਮ ਰਹਿਣ ਥੋੜੇ ਨਾ
ਅੱਛਾ-ਅੱਛਾ, ਕੋਈ ਨਾ ਜੀ, ਕੋਈ ਨਾ
ਹੂੰ ਜੀ, ਹੋਰ? ਸੁਣਾਓ ਕੀ ਹਾਲ ਆ?
ਬਸ ਵਧੀਆ ਹੂੰ, ਬੈਠੇ ਸੀ ਮੈਂ ਕਿਹਾ ਚਲੋ ਬਦਾਮ ਖਾ ਲਈਏ ਹੁਣ ਬਦਾਮ ਖਾ ਰਿਹਾ ਸੀ।
ਬਦਾਮ ਕੀ ਗੱਲ ਯਾਦਾਸਤ ਕਮਜ਼ੋਰ ਹੋ ਗਈ ਕਿਹਨੇ ਤੁਹਾਡੀ
ਬਸ ਪੇ ਸੀਗੇ। ਕਿਸੇ ਬਸ ਕਿਸੇ ਨੇ ਭੇਜੇ ਸੀਗੇ ਮੈਨੂੰ, ਮੇਰਾ ਤੇ ਬੜਾ ਹੀ ਪਿਆਰ ਹੈ ਸਭ ਨਾਲ ਲੋਕੀ ਬੜਾ ਭੇਜਦੇ ਰਹਿੰਦੇ ਨੇ।
ਨਹੀਂ ਵਧੀਆ ਕਰਨਾ ਚਾਹੀਦਾ।
ਹੋਰ ਸੁਣਾਓ?
ਬਸ ਵਧੀਆ-ਵਧੀਆ
ਸੀਂ ਤਾਂ ਕਦੇ ਬਣਾਏ ਹੀ ਨਹੀਂ।
ਕੋਫਤੇ ਉਹੀਓ ਕੀ ਇਹਨੂੰ ਕੱਦੂਕਸ ਕਰ ਲੋੋ।
ਹੂੰ
ਤੇ ਉਹ ਉਹਨੂੰ ਫਿਰ ਮਸਾਲੇ ਪਾਓ ਸਾਰੇ ਉਹਦੇ ਚ ਕੱਦੂਕਸ ਕਰਕੇ ਘੀਏ ਨੂੰ। ਪਹਿਲਾਂ ਨਿਚੋੜ ਲਓ ਕਿਉਂਕਿ ਪਾਣੀ ਨਿਕਲਦਾ ਨਾ ਘੀਏ ਦਾ ਤੇ ਫੇਰ ਉਹ 'ਚ ਮਸ ਸਾਲੇ, ਪਾ ਦਓ ਸਾਰੇ। ਤੇ ਲਸਣ, ਲੁਸਣ ਪਾਓਵੇ। ਚ ਹਲਕਾ ਜਿਹਾ ਪਿਆਜ, ਅੱਧਾ ਟ ਕੇ, ਪਾਲੋ ਵਿੱਚ ਤੇ ਉਹਨੂੰ ਫੇਰ ਆਪਣਾ ਮਲ ਲਓ, ਥੋੜ੍ਹਾ ਜਿਹਾ ਵੇਸਣ ਪਾ ਕੇ। ਅਤੇ ਉਹਨੂੰ ਗੁੰਨ ਲਓ, ਮਤਲਬ ਥੋੜ੍ਹਾ ਨਾ ਟਾਈਟ ਹੋਵੇ, ਤੇ ਨਾ ਜ਼ਿਆਦਾ ਪਤਲਾ-ਪਤਲਾ ਹੋਵੇ। ਉਹਨੂੰ ਗੁੰਨ ਕੇ, ਤੇ ਉਹਨੂੰ ਫਰਾਈ ਕਰਲੋ।
ਅੱਛਾ, ਅੱਛਾ।
ਹਾਂ, ਫਰਾਈ ਕਰ ਲਓ। ਤੇ ਫੇਰ, ਮਤਲਬ ਉਸ ਤੋਂ ਬਾਅਦ ਫਿਰ ਇਹਦੀ ਗ੍ਰੇਵੀ ਬਣਾਓ, ਜਿਵੇਂ ਨੋਰਮਲ ਆਪਣੀ ਗ੍ਰੇਵੀ ਬਣਦੀ, ਪਿਆਜ਼-ਟਮਾਟਰ ਪਾ ਕੇ, ਦਹੀਂ 'ਚ ਮਸਾਲੇ ਪਾ
ਅੱਛਾ, ਅੱਛਾ।
ਤੇ ਉਹ ਫਿਰ ਆਪਣਾ ਤੇਲ ਦੇ ਵਿੱਚ ਹਲਕਾ ਦਾ ਹੀ ਹੀਰਾ ਪਾਓ। ਆਪਣਾ ਉਹਨੂੰ ਹਿਲਾ ਲੋ, ਪੂਨ ਲਓ ਮਸਾਲੇ ਨੂੰ।
ਅੱਛਾ, ਅੱਛਾ।
ਹੋਰ ਉਸ ਵ ਖਿਆ ਆਪਣਾ ਫਿਰ ਉਹ ਮਸਾਲਾ, ਥੋੜਾ ਰੰਗ ਰੂੰਗ। ਛੱਡ ਜਏਗਾ, ਤੇ ਜੇ ਆਪਣੇ ਅਸੀਂ।